ਹੈਲੋ
ਹਾਂਜੀ,
ਸਤਿ ਸ਼੍ਰੀ ਅਕਾਲ!
ਸਤਿ ਸ਼੍ਰੀ ਅਕਾਲ!
ਹੋਰ ਠੀਕ ਹੋ
ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ
ਹਾਂਜੀ ਮੈਂ ਵੀ ਵਧੀਆ ਹੋਰ ਕੀ ਚੱਲ ਰਿਹਾ
ਬਸ ਕੁਛ ਨੀ ਬੈਠੀ ਦੀ ਸੀ ਹੁਣੇ ਆਫਿਸ ਤੋਂ ਆਈ ਸੀ। ਰੋਟੀ ਬਣਾਤਫ ਗਏ ਸੀ ਤੇ ਮੈਂ ਕਿਆ ਦੇਖਾ ਕੀਦਾ ਫੋਨ ਆਇਆ।
ਅਛਲਰੀ ਨਾ। ਜਾ ਸੀ ਤੇ ਅਜ ਕਹਿਣ ਲੱਗਗਏ ਕਿ ਬਈ ਕਾਲੀ ਮਿਰਚ ਚਿਕਨ ਬਣਾ ਕੇ ਖੁਆ ਤੇ ਮੈਂ ਕਿਹਾ ਹੁਣ ਮੈਨੂੰ ਮਤਲਬ ਕਿ ਮੈਨ ਬਹੁਤ ਟਾਈਮ ਹੋ ਗਿਆ ਮਤਲਬ ਮੈਂ ਦੇਖਿਆ ਸੀ। ਤੇ ਮੈਨੂੰ ਹੁਣ ਯਾਦ ਨੀ ਮੈਂ ਇੱਕ ਵਾਰ ਰਹਿਸ ਸੀ ਪੀ ਪੁੱਛ ਲੈਂਦੀ ਆ ਕਿੱਦਾਂ ਕੁ ਬੰਦਾ ਹੈ ਤੇ ਤੁਸੀਂ ਬੜਾ ਟਾਈਮ ਹੋ ਗਿਆ ਮਤਲਬ ਕਿ ਸਾਲ ਕੁ ਹੋਣਾ ਆ ਤੁਹਾਡੇ ਕੋਲ ਜਦ ਪੁੱਛੀ ਸੀ ਮੈਂ ਤੇ ਫਿਰ
ਹਾਂਜੀ ਹਾਂ ਬੜਾ ਆਸਾਨ ਹੀ ਹੁੰਦਾ ਹੈ ਬਣਾਉਣਾ ਤੇ
ਅੱਛਾ ਅੱਛਾ! ਉਹੀ ਮੈਂ ਕਿਹਾ ਇੱਕ ਵਾਰੀ ਪੁੱਛ ਲਾ ਨਾ ਮੈਂ ਕਿੱਦਾਂ ਬਣਦਾ ਹੈ ਕਿਉਂਕਿ ਮੈਂ ਸਮਾਨ ਤੇ ਖੈਰ ਆਲਮੋਸਟ ਸਾਰਾ ਹੈਗਾ। ਤੇ ਮੈਂ ਕਿਹਾ ਪੁੱਛ ਲੈਂਦੀ ਆ ਅਗਰ ਬਣ ਜਾਏਗਾ ਵੈਸੇ ਇਕ ਅੱਧਾ ਲਿਆਉਣਾ ਪਏਗਾ ਤੇ ਕੋਈ ਨੀ ਲੈ ਆਵਾਂਗੇ ਤੇ ਤੁਸੀਂ ਮੈਨੂੰ ਰੈਸਪੀ ਜਰਾ ਦੱਸਦੋ ਮੈਂ ਨਾ ਇੱਕ ਮਿੰਟ ਕਾਪੀ ਔਰ ਪੈਨ ਲੈ ਲਾ। ਤੇ ਮੈਂ ਨਾ ਲਿਖ ਲਵਾਂਗੀ। ਫਿਰ ਹਰ ਵਾਰ ਮੈਂ ਭੁੱਲ ਜਾਂਦੀ ਹਾਂ ਨਾ ਤੇ ਬਸ ਉਹ ਫਿਰ ਬਾਰ ਬਾਰ ਤੁਹਾਨੂੰ ਪਰੇਸ਼ਾਨ ਕਰਨਾ ਪੈਂਦਾ। ਮੈਂ ਕਿਹਾ ਇੱਕ ਵਾਰ ਹੁਣ ਨੋਟ ਡਾਊਨ ਹੀ ਕਰ ਲਾ ਗੀ ਮੈਂ
ਹਾਂਜੀ ਕੋਈ ਨੀ ਪਹਿਲੇ ਤੁਸੀਂ ਸਮਾਨ ਲਿਖ ਲਓ ਕਿਹੜਾ ਕਿਹੜਾ ਸਮਾਨ ਲਿਆਉਣਾ। ਤੁਹਾਨੂੰ ਤੁਹਾਡੇ ਘਰ ਤੇ ਮੇਰੇ ਖਿਆਲ ਨਾਲ ਕਿੰਨਾ ਕਿੰਨੇ ਚਣੇ ਨੇ ਦੋ ਕਿਲੋ ਤੇ ਬੜਾ ਹੋਏਗਾ।
ਹਾਂਜੀ, ਥੋੜਾ ਸ ਮਤਲਬ ਕਿ ਨਾ ਤੁਸੀਂ ਉਹ ਲਾਸਟ ਟਾਈਮ ਡਰਾਈ ਜੂਸੀ ਬਣਾਇਆ ਸੀ ਨਾ ਏਦਾਂ ਕਰਕੇ ਵੀ ਬਣਾਣਾ ਨਾਲ ਤੇ ਉਸਦੇ ਹਿਸਾਬ ਨਾਲ ਹੀ ਤੁਸੀਂ ਕੁਆਂਟਿਟੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ, ਦੋ ਕਿਲੋ ਚਿਕਨ ਹਾਂਜੀ ਹੂੰ।
ਨਾਲ ਲਿਖੋ ਤੁਸੀਂ ਤੁਹਾਨੂੰ ਚਾਹੀਦੀ ਏ ਕਾਲੀ ਮਿਰਚ
ਹਾਂਜੀ ਕਿੰਨੀ ਕੁ ਕਾਲੀ ਮਿਰਚ ਮਤਲਬ?
ਕਾਲੀ ਮਿਰਚ ਲੈ ਲੋ ਦੋ, ਦੋ, ਤਿੰਨ ਚਮਚ ਹੂਣ।
ਕਾਲੀ ਮਿਰਚ ਸਾਬੁਤ-
ਪੀਸੀ ਹੋਈ।
ਅੱਛਾ ਠੀਕ ਹੈ, ਠੀਕ ਹੈ, ਪੀਸੀ ਹੋਈ।
ਹਾਂ ਲਿਖ ਲੋ ਦੋ ਕਿਲੋ ਚਿਕਨ ਕਾਲੀ ਮਿਰਚ, ਅ ਹੋਰ ਲਿ ਖੁ ਨਮਕ
ਠੀਕ ਹੈ।
ਨਿੰਬੂ
ਠੀਕ ਹੈ ‌। ਹੂੰ
ਅਹ ਫੇਰ ਉਹਦੇ ਬਾਅਦ ਲਿਖੋ ਤੁਸੀਂ ਪਿਆਜ
ਹੂੰ
ਪਿਆਜ਼
ਹਾਂਜੀ
ਲਸਨ
ਹੂੰ
ਅ ਪਿਆਜ, ਲਸ ਨ ਕਾਜੂ ਕਾਜੂ ਹੋ ਜਾਣ ਤੁਹਾਡਾ ਅੱਧਾ ਘੱ ਤੋਰੀ
ਅੱਛਾ, ਅੱ
ਹਮ ਕਾਜੂ, ਕਾਜੂ ਲਿਖ ਨੇ ਠੀਕ ਹੈ ਫੇਰ ਇਹਦੇ ਬਾਅਦ ਲਿਖੋ ਤੁਸੀਂ ਘਿਓ,
ਹਾਂਜੀ। ਠੀਕ ਹੈ।
ਘਿਉਂ ਲਿਖਿਆ? ਫਿਰ ਲਿਖੋ ਤੁਸੀਂ ਇਹਦੇ ਅੰਦਰ, ਅਹ ਹਰੀਆਂ ਮਿਰਚਾਂ, ਹਰਾ ਧਨੀਆਂ, ਦਹੀਂ,
ਠੀਕ ਅ, ਠੀਕ
ਕਸੂਰੀ ਮੇਥੀ
ਠੀਕ ਹੈ ਹਾਂਜੀ
ਰ-ਅ-ਅ ਹਰੀਆਂ ਮਿਰਚਾਂ ਹੋ ਗਈਆਂ ਗਰਮ ਮਸਾਲਾ
ਹਮ ਅੱਛਾ ਗਰਮ-ਗਰਮ ਮਸ ਸਾਲਾਂ ਰੇਡੀਮੇਡ ਵਾਲਾ ਉਹ ਚਲੇਗਾ ਯਾ ਘਰ ਮਤਲਬ ਜਿੱਦਾਂ ਕਿ ਪੀਸ
ਨਹੀਂ-ਨਹੀਂ-ਨਹੀਂ ਗਰਮ ਮਸਾਲਾ ਰੇਡੀਮੇਡ ਚਲੇਗਾ ਹਲਕਾ ਜਯਾ ਏਕ ਚੁਟਕੀ ਪਾਉਣਾ ਹੈ ਬਸ
ਅੱਛਾ ਠੀਕ ਹੈ ਕਿਉਂਕਿ ਉਹ ਹ ਨਾ ਥੋੜਾ ਸਾ ਮਤਲਬ ਘਰ ਦੀ ਗੱਲਗੀ ਆਪਣੀ ਫਰੈਗਰੈਂਸ ਹੁੰਦੀ ਹੈ ਉਹ ਰੇਡੀਮੇਡ ਚ ਤੁਹਾਨੂੰ ਪਤਾ ਹੀ ਉਹ ਜੋ ਪੈਕ
ਹਾਂ ਉਹਦੇ ਚ ਇੰਨੀ ਫਰੇਗਰੈਂਸ ਨਹੀਂ ਹੁੰਦੀ ਪਰ ਸਾਨੂੰ ਛੁਟਕੀ ਚਾਹੀਦਾ ਬਸ ਥੋੜਾ ਸਾ ਟੇਸਟ ਆ ਜਾਏ ਉਹਦਾ ਅਗਰ ਘਰ ਦਾ ਹੋਏ ਤਾਂ ਵੈਸੇ ਵਧੀਆ ਹੈ ਅਸੀਂ ਤੇ ਅੱਜ ਕੱਲ ਘਰ ਦਾ ਹੀ ਵਰਤਦੇ ਹਾਂ ਨਾ ਸਾਡਾ ਤੇ ਘਰ ਦਾ ਹੀ ਆਉਂਦਾ ਹੈ
ਹਾਂਜੀ ਤੇ ਹੋਰ ਫਿਰ ਉਹਦੇ ਬਾਅਦ ਤੁਸੀਂ ਹਾਂਜੀ ਇਹ ਤੇੇ ਆਲਮੋਸਟ ਮੇਰੇ ਕੋਲ ਸਾਰਾ ਸਮਾਨ ਹੈ ਹੀ ਹੈ ਮਤਲਬ ਘਰ ਤੇ ਹਮ ਬਸ ਮਤਲਬ ਕੀ ਹਾਂ ਆਲਮੋਸਟ ਸਾਰਾ ਹੀ ਹੈ ਬਸ ਕਾਜੂ ਵਗੈਰਾ ਥੋੜੇ ਲਿਆਣੇ ਪੈਣਗੇ ਕਿਉਂ ਕੇ ਡਰਾਈ ਫਰੂਟ ਤੇ ਘਰ ਆਉਂਦੇਂ ਹੀ ਬੱਚਨੇ ਤਾਰਨ ਦੇ ਨੇ
ਹਮ-ਹਮ ਇਹ ਤਾਂ ਹੈ ਤੁਸੀਂ ਉਹ ਲਿਖੋ ਫਿਰ ਹੁਣ ਬਣਾਉਣਾ ਕੈਸੇ ਤੁਸੀਂ ਦੋ ਕਿਲੋ ਚੀ ਕਰਨਾ ਨੈ
ਹਾਂਜੀ
ਦੋ ਕਿਲੋ ਚਿਕਨ ਲੈਕ ਕੀ ਤੁਹਾਨੂੰ ਕੀ ਕਰਨਾ ਹੈ ਅਹ ਇਹਦੇ ਅੰਦਰ ਪਾ ਦੋ ਤੁਸੀਂ ਦੋ ਨਿੰਬੂ ਰਸ ਨਿੰਬੂ ਦਾ ਰਸ ਇੱਕ ਚਮਚ ਨਮਕ ਔਰ ਇੱਕ ਚਮਚ ਕਾਲੀ ਮਿਰਚ
ਠੀਕ ਹੈ
ਇਹ ਲੈ ਕਰ ਤੁਸੀਂ ਇਹ ਓਨੂੰ ਮੈਰੀਨੇਟ ਕਰਦੋ ਇਹ ਤਿੰਨ ਚੀਜ਼ਾਂ ਨਾਲ ਹੀ ਕਮ ਸੇ ਕਮ ਇੱਕ ਦੋ ਘੰਟੇ ਤੇ ਮੈਰੀਨੇਟ ਕਰਨਾ। ਜਿੰਨਾ ਮੈਰੀਨੇਟ ਕਰੋਗੇ ਓਨਾ ਅੱਛਾ ਬਣੇਗਾ।
ਅੱਛਾ ਫਿਰ ਤੇ ਬੜਾ ਡਿਲੇ ਨੀ ਹੋ ਜਾਏਗਾ। ਮਤਲਬ ਡਿਨਰ ਸਾਡਾ
ਕੱਲ ਬਣਾ ਲੈਣਾ
ਹਾਂ ਇੱਕ ਕੰਮ ਕਰਾਂਗੇ ਕੱਲ ਦਾ ਹੀ ਕਹਾਂ ਗੀ ਇਹਨਾਂ ਨੂੰ ਕਿਉਂਕਿ ਉਹ
ਹਮ।
ਚਲ ਲਿਆ ਕੇ ਰੱਖ ਦੇਣਗੇ ਨਾ, ਤੇ ਉਹਦੇ ਬਾਅਦ
ਹਾਂ ਤੁਸੀਂ ਕੰਮ ਕਰਨਾ ਨਾ ਜੈਸੇ ਬੱਚੇ ਜਲਦੀ ਖਾ ਲੈਂਦੇ ਨੇ ਨਾ, ਹਾਂ ਤੁਸੀਂ ਕੰਮ ਕਰਨਾ ਤੁਸੀਂ ਪੰਜ ਵਜੇ ਨਾਲ ਮੈਰੀਨੇਟ ਕਰਕੇ ਰੱਖ ਦੇਣਾ ਤੇ ਛੇ ਸੱਤ ਸੱਤ ਵਜੇ ਤੁਸੀਂ ਨਿਕਾਲ ਕੇ ਆਪਣਾ ਬਣਾ ਲੈਣਾ।
ਅੱਛਾ, ਹਾਂ ਐ ਠੀਕ ਹੈ। ਕਿਉਂਕਿ ਕੀ ਕਹਿੰਦੇ ਨੇ ਥੋੜਾ ਸ ਫਰਾਈਜ਼ ਦਾ ਐਸਾ ਹੋ ਗਿਆ ਨਾ ਕਿ ਬਈ ਅਹ ਸੱਤ ਕੁ ਵਜੇ ਨਾਲ ਖਾ ਲਿਆ, ਤੇ ਫੇਰ ਉਹ ਬਾਕੀ ਜਿਹੜੀ ਰੋਟੀ ਵਾਲਾ ਉਹ ਅੱਠ ਨੌ ਵਜੇ ਨਾਲ ਖਾ ਲਿਆ। ਤੇ- ਤੇ ਬੜਾ ਹੀ ਡਿਲੇ ਹੋ ਜੇ ਗਾ ਫੇਰ
ਉਹੀ ਤੇ ਹਾਂਜੀ ਤੇ ਤੁਸੀਂ ਇਹ ਲਿਖ ਲਿਆ ਇਹਨੂੰ ਤਿੰਨ ਚੀਜ਼ਾਂ ਨਾਲ ਨਾ ਮੈਰੀਨੇਟ ਕਰਕੇ ਰੱਖ ਦੋ ਉਹਦੇ ਬਾਅਦ ਮੈਰੀਨੇਟ ਕਰ ਲਿਆ। ਫੇਰ ਤੁਸੀਂ ਕੰਮ ਕਰੋ ਇੱਕ ਕੜਾਹੀ ਚ ਲੋ ਹਲਕਾ ਤਾਜਾ ਘਿਓ
ਠੀਕ ਹੈ। ਹਾਂਜੀ।
ਕਾ ਸਾ ਘਿਓ ਮਤਲਬ ਕਿ ਅੱਧਾ ਚਮਚ ਤੁਹੀਂ ਥੋੜ੍ਹਾ ਘਿਉ ਲੈਣਾ ਹੈ। ਉਹਦੇ ਅੰਦਰ ਜੋ ਚਾਰ ਪਿਆਜ ਨੇ ਉਹਨਾ ਨੂੰ ਕੱਟ ਕੇ ਪਾ ਦੋ ਲਸਣ ਲਓ ਕਮ ਸੇ ਕਮ ਕਮ ਲਸਣ ਹੋਣਾ, ਚਾਹੀਦਾ ਤਿੰਨ ਚਾਰ ਗੰਡੀਆਂ ਨਾ ਲਸਣ ਦੀਆਂ
ਅੱਛਾ ਅੱਛਾ ਅੱਛਾ ਇਹ ਨਾ ਚਹੀਏ ਲਸਣ
ਹਾਂ ਮਤਲਬ ਹੋਈ ਕਟੋਰੀ ਲਸਣ! ਤੁਹਾਨੂੰ
ਅੱਛਾ, ਅੱਛਾ ਹਾਂ, ਵੈਸੇ ਮੈਂ ਦੇਖਿਆ ਹੈ ਮਤਲਬ ਕਿ ਜੋ, ਉਹਦਾ ਟੇਸਟ ਜੋ, ਕਾਲੀ ਮਿਰਚ ਦਾ ਹੈ ਉਹ ਜ਼ਿਆਦਾਤਰ ਲਸਣ ਔ, ਲੂਸਣ ਨਾਲ ਹੀ ਆਉਂਦਾ ਹੈ ਜ਼ਿਆਦਾ
ਹਾਂ ਇਹੀ ਤੇ, ਹੁੰਦਾ ਅੰਦਰ ਗ੍ਰੇਵੀ ਕਿੱਧਰ ਹੁੰਦੀ ਹੈ ਉਹ ਇਹਦੀ ਤੇ ਬਣਦੀ ਹੈ ਬਸ ਪਿਆਜ ਤਰੀ ਲਸਣ ਦੀ।
ਹਾਂ, ਪਿਆਜ਼, ਲਸਣ ਕਾਚੂ ਵਗੈਰਾ ਲੈ
ਹਾਂ, ਓਦਾਂ ਹੀ ਔਰ ਫੇਰ ਹਾਂ, ਤੁਸੀਂ ਇਹਦੇ ਅੰਦਰ ਲਿਖ ਲਿਆ ਇਹ ਸਮਾਨ ਹਾਂ, ਤੇ ਹੁਣ ਤੁਸੀਂ ਘਿਓ ਲੈਣਾ ਹੈ ਘਿਓ'ਚ, ਮਤਲਬ ਅੱਧੇ ਚਮਚ ਤੋਂ, ਵੀ ਥੋੜਾ ਘਿਉ ਲੈਣਾ ਹੈ। ਉਏ ਨੇ ਚਾਰ ਕੱਟੇ ਹੋਏ। ਪਿਆਜ ਪਾ ਦੋ ਮੋਟੇ ਮੋਟੀ ਪਾ ਦੋ, ਭਾਵੇਂ!
ਅੱਛਾ, ਅੱਛਾ ਠੀਕ
ਔਰ ਸਾਬੂਤ ਕੀ ਲਸਨ ਪਾਦੋ।
ਹਾਂਜੀ, ਹਾਂਜੀ, ਹਾਂਜੀ ਹੂੰ।
ਇੱਕ ਹਰੀ ਮਿਰਚ, ਦੋ ਹਰੀਆਂ ਮਿਰਚਾਂ ਤੋੜ ਕੇ ਪਾ ਦੋ, ਛੋਟੀਆਂ ਜਿਂਆਂ। ਵਿੱਚ ਦੋ ਹਰੀ ਮਿਰਚ ਸਾਬੁਤ। ਤੋੜ ਕੇ ਪਾ ਦੋ, ਔਰ ਫਿਰ ਉਦੇ ਬਾਅਦ ਕਾਜੂ ਪਾ ਦੋ ਦੋ ਆਪਨੇ ਔਰ ਇੰਨਾਂ ਨੂੰ ਥੋੜਾ ਸਾ ਰੋਸਟ ਕਰ ਲੋ। ਸ਼ੈਲੋ ਫਰਾਈ ਕਰ ਲੋ, ਹਲਕਾ ਪਿਆਜ ਵਗੈਰਾ ਫਰਾਈ ਓ ਜਾਨਾ। ਜਸੀ ਫਰਾਈ ਹੋ ਜਾਨ, ਇਨਾਂ ਨੂੰ ਠੰਡਾ ਹੋ ਕੇ, ਮਿਕਸ ਤੁਸੀ ਗ੍ਰਾਇਂਡਰ ਚ, ਪੀਸ ਲੋ।
ਅੱਛਾ ਠੀਕ ਏ, ਠੀਕ ਏ।
ਤੁਸੀਂ ਕੜਾਹੀ ਚ, ਲੈਨੈ ਕੰਮ ਸੇ ਕੰਮ ਇੱਕ ਡੇਢ ਕੜਛੀ ਘਿਉ। ਘਿਉ ਲੈ ਕਰ, ਜੋ ਤੁਸੀਂ ਮੈਰੀਨੇਟ ਕੀਤਾ ਧੋਇਆ ਚਿਕਨ ਐ ਨਾ, ਉਸ ਸਾਰਾ ਚਿਕਨ ਇਦੇ ਅੰਦਰ, ਪਾ ਤਾ ਮੈਰੀਨੇਟ ਕੀਤਾ ਹੋਇਆ, ਸਾਰਾ ਚਿਕਨ ਆਪ ਦੋ ਚਿਕਨ ਪਾ ਕੇ ਤੁਸੀਂ ਉਹਨੂੰ ਅੱਛੇ ਤਰੀਕੇ ਨਾਲ ਭੁੰਨ ਲਓ ਔਰ ਉਹਦਾ ਜੋ ਪਾਣੀ ਹੋਏਗਾ ਨਾ ਪਾਣੀ ਵੀ ਵਿੱਚ ਹੀ ਰਹਿੰਦੇ ਨਾ ਪਾਣੀ ਕਿਉ ਕੀ ਕੁਛ ਲੋਕ ਹੁੰਦੇ ਨੇ ਪਾਣੀ ਸੁੱਟ ਦਿੰਦੇ ਨੇ ਨਾ ਨਾ ਨਾ ਪਾਣੀ ਨੀ ਸੁੱਟਣਾ ਸਾਨੂੰ ਲਣ ਦੇ ਨਾਲ ਹੀ ਉਹਨੂੰ ਫਰਾਈ ਕਰਕੇ ਪਾਦੋ। ਤੇ, ਹਾਂ ਚਿਕਨ ਦੇ ਨਾਲ ਹੀ ਪਾਣੀ ਵੀ ਪਾ ਦੋ, ਤੇ ਔ ਪਾਣੀ ਨਾਲ ਵੀ ਥੋੜਾ ਸਾ ਜੂਸੀ ਬਣੇਗਾ ਨਾ। ਕਿਉਂਕਿ ਸਾਰਾ ਅਸਰ ਤੇ ਪਾਣੀ ਚ ਆ ਜਾਂਦੈ ਓਦਾ ਤੇ ਪਾਣੀ ਵਗੈਰਾ ਹਾਂ ਪਾਦੋ ਨਾਲ। ਨੀ ਫਿਰ ਉਦੇ ਬਾਦ ਅਪ ਅਪਣਾ ਸੁੱਕਾ ਸਾਰਾ ਚਿ ਔ ਥੋੜਾ ਸਾ ਨਾ ਜੂਸੀ ਰੈਣ ਦੇਨਾ, ਜਦੋਂ ਪਾ ਪਾਣੀ ਗਾੜਾ ਹੋ ਜਏ ਨਾ ਚਿਕਨ ਦਾ ਤੇ ਓਨੂੰ ਥੋੜਾ ਸਾ ਵਿਚ ਈ ਰੈਣ ਦੇਨਾ। ਤੇ ਡੂੰਘੇ ਚ ਨਿਕਾਲ ਕੇ ਰੱਖ ਲੋ। ਹੁਣ ਤੁਸੀਂ ਅਪਣਾ ਉੱਪਰ ਹਲਕ ਕਾਸਾ ਬਟਰ ਵੈਸੇ ਘਿਉ ਪਾਇਆ ਹੁੰਦਾ ਹੈ ਤੁਹਾਨੂੰ ਤੁਸੀਂ ਐਦੇ ਅੰਦਰ--ਹਾਂ, ਬਾਕ ਤੇ ਆਪਣਾ ਕਟੋਰੀ ਚ ਨਿਕਾਲ ਕੇ ਸੁੱਕਾ ਖਾਲੋ, ਜਿੰਨਾ ਸੁੱਕਾ ਖਾਣਾ ਹੈ। ਔਰ ਗ੍ਰੇਵੀ ਵੀਲੀਏ ਤੁਸੀਂ ਜੋ ਪੇਸਟ ਬਣਾਇਆ ਨਾ, ਉਹ ਪੇਸਟ ਲਾਓ, ਔਰ ਨਾਲ ਆਪਣੇ ਅ ਕੜਾਈ ਚ ਫੇਰ ਘਿਓ ਪਾਓ, ਇੱਕ ਡੇਢ ਕੜਸ਼ੀ ਘਿਓ ਪਾਓ।
ਅੱਛਾ
ਘਿੳ ਰਿਹਂਦਾ ਇਹ ਜੋ ਪੇਸ ਚ ਬਣਾਯਾ ਨਾ ਪਿਆਜ ਕਾਜੂ ਵਾਲਾ ਲਸਣ ਅਹ ਮਿਰਚਾਂ ਵਾਲਾ ਐ ਪਾ ਦੋ ਕੜਾਹੀ ਦੇ ਅੰਦਰ। ਕੜਾਹੀ ਦੇ ਅੰਦਰ ਪੇਸਟ ਪਾ ਕੇ ਉਹਨੂੰ ਭੁੰਨ ਲੋ ਅੱਛੀ ਤਰੀਕੇ ਨਾਲ, ਜਦੋਂ ਬਰਾਊਨ ਹੋ ਜਾਏ ਨਾ ਹਲਕਾ ਹਲਕਾ ਗੋਲਡਨ ਬਰਾਊਨ ਹੋ ਜਾਏ, ਗੋਲਡਨ ਬਰਾਉਨ ਹੁੰਦੇ ਤੁਸੀਂ ਆਪਣਾ ਚਿਕਨ ਵਿੱਚ ਡਾਲ ਦੋ। ਚਿਕਨ ਜੋ ਇਹ ਵਾਲਾ ਤੁਸੀਂ ਕੀਤਾ ਹੈ ਚਿਕਨ ਫਰਾਈ। ਠੀਕ ਹੈ। ਹੈਲੋ ਸੁਣਦੇ ਪਏ ਹੋ ਤੁਸੀਂ। ਹੈਲੋ ਆਵਾਜ਼ ਆ ਰਹੀ ਹੈ ਤੁਹਾਨੂੰ ਮੇਰੀ।
ਹੋ
ਹੈਲੋ
ਹਾਂਜੀ ਆ ਰੀ
ਹਾਂ ਹੁਣ ਆ ਰੀ ਐ।
ਅੱਛਾ ਅੱਛਾ, ਹਾਂਜੀ ਹਾਂਜੀ ਤਦੇ ਕਰਕੇ ਹਾਂਜੀ ਓਹੀ ਹਾਂਜੀ ਤੇ ਅਸੀਂ ਕਿੱਥੇ ਸੀ ਔ ਸਮਾਨ ਪਾਣਾ ਸੀ, ਹਾਂਜੀ ਠੀਕ ਹੈ ਠੀਕ ਐ ਠੀਕ।
ਮੈਨੂੰ ਨਾ ਫੋਨ ਆਉਂਦਾ ਪਿਆ ਮੈਂ ਤੁਹਾਨੂੰ ਹੁਣੇ ਫੋਨ ਕਰਾਂ ਦੁਬਾਰਾ ਤੁਹਾਨੂੰ ਸੁੱਕਾ ਵਾਲਾ ਤੇ ਸਮਝ ਆ ਗਿਆ ਨਾ
ਹਾਂਜੀ ਹਾਂਜੀ ਬਾਕੀ ਮੈਂ ਸ ਲਿਖ ਲਿਆ ਹੈ
ਹਾਂ ਬਾਕੀ ਮੈਂ ਤੁਹਾਨੂੰ ਦੋ ਮਿੰਟ ਚ ਹਾਂ ਮੈਂ ਤੁਹਾਨੂੰ ਦੋ ਮਿੰਟਾਂ ਚ ਫੋਨ ਕਰਦੀ ਹਾਂ ਮੈਂ ਦੱਸ ਹੀ ਦਿੰਦੀ ਹਾਂ ਕੱਲ ਸ਼ਾਇਦ ਮੈਂ ਅਵੇਲੇਬਲ ਨਾ ਰਹਿਣਾ ਮੈਨੂੰ ਇੱਕ ਅਰਜੈਂਟ ਕਾਲ ਵੀ ਆ ਤੁਹਾਨੂੰ ਸੁੱਕਾ ਸਮਝ ਆ ਗਿਆ ਹਨਾ
ਹਾਂਜੀ ਹਾਂਜੀ
ਤੁਹਾਨੂੰ ਹੁਣੇ ਮੈਂ ਦਸ ਪੰਜ ਦਸ ਮਿੰਟ ਚ ਕਾਲ ਕਰਕੇ ਤੁਹਾਨੂੰ ਦੱਸ ਦਿੰਦੀ ਆ ਠੀਕ ਹੈ ਨਾ ਹਾਂਜੀ ਓਕੇ ਜੀ ਹਾਂਜੀ ਚਲੋ ਮੈਂ ਕਾਲ ਕਰਦੀ ਹਾਂ ਪਿਕ ਕਰ ਲਿਆ ਨਾ ਮੇਰਾ
ਹਾਂਜੀ ਹਾਂਜੀ ਉਹ ਮੈਂ ਕਰ ਲਾਂਗੀ ਪਿੱਕ ਤੁਸੀਂ ਤੇ ਹਾਂਜੀ ਨਹੀਂ ਨਹੀਂ ਨਹੀਂ ਉਹ ਮੈਂ ਕਰ ਲਾਂਗੀ ਕੋਲ ਪਿਕ ਤੇ ਅਗਰ ਬਾਈ ਚਾਂਸ ਮਤਲਬ ਕਈ ਵਾਰ ਬੱਚਿਆਂ ਕੋਲ ਹੁੰਦਾ ਹੈ ਨਾ ਤੇ ਤੁਸੀਂ ਮਤਲਬ ਕੀ ਨਾ ਮੈਂ ਉਹ ਮਤਲਬ ਮੈਂ ਖੁਦ ਆਪੇ ਹੀ ਸਾਮ ਨੂੰ ਕਰ ਲੈਂਦੇ ਆ ਤੁਹਾਨੂੰ ਹੂਨੈ ਰੁਕ ਕੇ ਹਨਾ ਹਾਂਜੀ ਠੀਕ ਹੈ ਜੀ ਓਕੇ ਜੀ ਬਾਏ ਹਾਂਜੀ